ਦੀਦੀ, ਹੋਰ ਕਿਸ ਤਰ੍ਹਾਂ ਹੋ?
ਵਧੀਆ ਹੈਗੇ ਆ। ਤੁਸੀਂ ਸੁਣਾੳ ਤੁਹਾਡੇ ਕੀ ਹਾਲ ਚਾਲ ਨੇ
ਬਸ ਵਧੀਆ। ਬਸ
ਹੋਰ ਤੁਸੀਂ ਦੱਸੋ
ਕੁਛ ਨਹੀਂ ਮਾਰਕੀਟ ਤੋਂ ਹੋ ਕੇ ਆਈ ਸੀ। ਥੋੜ੍ਹੀ ਜਿਹੀ ਸ਼ੋਪਿੰਗ ਕਰਕੇ ਆਈ ਸੀ ਸੀਗੀ ਅੱਜ ਕੱਲ੍ਹ ਜਿਹੜੇ, ਅਮ ਚਲਦੇ ਪਏ ਨੇ ਨਾ ਇੰਡੋ ਵੈਸਟ ਉਹੀ ਲੈ ਕੇ ਆ ਰਹੀ ਸੀਗੀ ਨਾ ਤੇ ਔ ਇੰਡੀਅਨ ਨੇ, ਨਾ ਔ ਵੈਸਟਰਨ ਨੇ ਅਜ-ਕਲ ਲੋਗਾਨ ਨਵਾ ਈ ਟ੍ਰੈਂਡ ਆ ਗਿਆ ਹੈਗਾ ਏ। ਇੰਡੋ ਵੈਸਟਨ ਕ ਦੇ ਨੇ, ਤੇ ਉਹੀ ਲੈ ਕੇ ਆ ਰਹੀ ਲਈ ਅਹ ਹੈਗੀ ਹੈ ਇੱਕ ਡਰੈਸ ਮੈਂ ਤੇ ਸੂਟ ਲੈਣ ਗਈ ਸੀਗ। ਤੇ ਮੈਨੂੰ ਉਹ, ਕਦੇ ਕੋਈ ਸਮਝ ਨਹੀਂ ਆਇਆ ਤੇ ਉਹਨਾਂ ਨੇ ਕਿਹਾ, ਦੇਖੋ ਤੁਸੀਂ ਇਹ, ਨਵਾਂ ਅੱਜ ਕੱਲ ਦਾ ਟਰੈਂਡ ਚੱਲ ਰਿਹਾ ਤੇ ਤੁਸੀਂ ਇਹ ਤੇ ਆ ਕੇ ਦੇਖੋ, ਅੱਜ ਕਲ ਪਾਰਟੀ ਵੇਅਰ ਵੀ ਇਏਦਾਂ ਹੀ ਚੱਲ ਰਿਹਾ ਹੈਗਾ ਹੈ ਬੰਦਾ ਨੋਰਮਲ ਵੀ ਏਦਾਂ ਹੀ ਲੈ ਰਿਹਾ ਹੈਗਾ ਹੈ ਤੇ ਤੁਸੀਂ ਟਰਾਈ ਕਰੋ ਉਹੀ ਬਸ ਲੈ ਕੇ ਆਈ ਸੀ ਖੋਲ ਰਹੀ ਸੀਗੀ ਤੇ ਦਿਖਾ ਰਹੀ ਸੀ ਸਭ ਨੂੰ ਸਭ ਕਹਿ ਰਹੇ ਕਿ ਇਹ ਕਿੱਦਾਂ ਦਾ ਚੁੱਕ ਲਿਆਈ ਹੈਗੀ ਹੈ ਮੈਂ ਕਿਹਾ ਦੇਖੋ ਪਾ ਕੇ ਦੇਖਦੀ ਹੈਗੀ ਆ। ਅੱਛਾ ਲੱਗੇਗਾ ਤੇ ਠੀਕ ਹੈ। ਨਹੀਂ ਤੇ ਫਿਰ ਮੈਂ, ਚੇਂਜ ਕਰਾ ਕੇ ਮੈਂ ਸੂਟ ਲੈ ਕੇ ਆਵਾਂਗੀ ਤੇ ਸੂਟ ਦਾ ਸੀਗਾ। ਹੁਨ ਵਾਰ, ਦਿਨ ਤਿਉਹਾਰ ਵੀ ਆ ਰਹੇ ਹੈਗੇ ਨੇ ਤੇ ਫੇਰ ਸੂਟ ਵਗੈਰਾ ਹੀ
ਹਾਂਜੀ। ਨਹੀਂ-ਨਹੀਂ, ਇਹ ਤੇ ਦੇਖੋ ਜਿਹੜਾ ਅੱਸੀ ਦਾ ਪਹਿਨਾਵਾ ਹੈਗਾ ਹੈ ਉਹ ਤੇ ਉਹੀ ਹੈ। ਸੂਟ ਹੀ ਹੈ, ਸੂਟ ਸਲਵਾਰ ਉਸ ਤੋਂ ਇਲਾਵਾ ਕੰਫਰਟੇਬਲ ਕੁੱਛ ਵੀ ਨਹੀਂ ਹੈ ਦੇਖੋ ਅੱਜ ਕਲ ਤੇ ਡਾਕਟਰ ਵੀ ਮਨਾ ਕਰਦੇ ਨੇ। ਕਿ ਜੀਂਸ ਪੈਂਟਾਂ ਕੁੜੀਆਂ ਨੂੰ ਨਹੀਂ ਪਾਉਣੀ ਚਾਹੀਦੀ। ਉਸਦੇ ਪਿੱਛੇ ਵੀ ਇੱਕ ਸਾਇੰਟੀਫਿਕ ਰੀਜ਼ਨ ਹੈਗਾ ਹੈ ਕਿ ਬਈ ਤੰਗ ਕੱਪੜੇ ਕੁੜੀਆਂ ਪਾਏਗੀ। ਅੱਗੇ ਜਾਕੇ ਉਹਨਾਂ ਨੇ ਪ੍ਰੈਗਨੈਂਟ ਹੋ ਕੇ ਡਿਲੀਵਰੀਆਂ ਕਰਨੀਆਂ ਤੇ ਉਹਨਾਂ ਨੂੰ ਇਸ ਚੀਜ਼ਾਂ ਵਿੱਚ ਵੀ ਬੋਡੀ ਨਾਲ ਪ੍ਰੋਬਲਮ ਆਉਂਦੀ ਹੈ
ਹਾਂਜੀ-ਹਾਂਜੀ ਨਹੀਂ ਅੱਜ ਕੱਲ ਤੇ ਦੇਖੋ ਫੈਸ਼ਨ ਜ਼ਿਆਦਾ ਹੁੰਦਾ ਹੈਗਾ। ਅੱਜ ਕੱਲ੍ਹ ਡਾਕਟਰਾਂ ਦੀ ਕੌਣ ਸੁਣਦਾ ਹੈਗਾ। ੳਥੇ ਟਾਈਮ ਦੀ ਗੱਲ ਹੁੰਦੀਆਂ ਹੈਗੀਆਂ ਨੇ। ਜਦੋਂ ਐਸਾ ਕੁਛ ਵਕਤ ਆਉਂਦਾ ਤੇ ਬੰਦਾ ਖੁਦ ਵੀ ਆਪੇ ਓਦਾਂ ਪਾ ਖਾ ਲੈਂਦਾ। ਪਰ ਅੱਜ ਕੱਲ ਜਦ ਉਹ ਨੀ ਚੱਲ ਰਹੇ ਹੈਗੇ ਨੇ ਕੀ ਕਹਿੰਦੇ ਨੇ ਉਹਨੂੰ। ਮੈਨੂੰ ਤੇ ਨਾ ਵੀ ਚੇ ਤਾਂ ਨਹੀ ਆ ਰਿਹਾ ਹੈਗਾ ਉਹਨਾ ਨੇ ਦੱਸਿਆ ਸੀਗਾ ਓਵਰਸਾਈਜ਼। ਹਾਂਜੀ ਓਵਰ ਸਾਈਜ਼ ਅੱਜ ਹਾਂਜੀ ਓਵਰ ਸਾਈਜ਼ ਕ ਨੇ ਤੇ ਉਹਦੇ ਵਿੱਚ ਉਹ ਤੇ ਅੱਜ ਕੱਲ ਆਮ ਹੀ ਹਰ ਕੋਈ ਪਾਉਂਦਾ ਉਹ ਤੇ ਡਾਕਟਰ ਵੀ ਪਾ -ਪਾ ਕੇ ਫਿਰਦੇ ਨੇ ਕਹਿੰਦੇ ਗਰਮੀ ਦਾ ਮੌਸਮ ਹੈ। ਅ ਨਵਾਂ ਟਰੈਂਡ ਵ ਵਧੀਆ ਆਇਆ ਹੈਗਾ
ਨਹੀਂ ਉਹ ਵਾਲਾ ਤੇ ਠੀਕ ਹੈ। ਇਹ ਜਿਹੜੇ ਫਿਟਿੰਗ ਵਾਲੀ ਜੀਨਸਾਂ ਹੋ ਗਈਆਂ ਟੋਪ
ਉਹ ਤੇ ਅੱਜ ਕੱਲ ਹੈ ਹੀ ਨਹੀਂ, ਫੈਸ਼ਨ ਹੀ ਨਹੀਂ ਹੈਗਾ ਔ ਤੇ ਅੱਜ ਕੱਲ ਦਾ ਹਾਂਜੀ ਮੈਂ ਤੇ ਦੇਖਿਆ ਸੀਗਾ ਮੈਂ ਤੇ ਮਾਰਕੀਟ ਗਈ ਹੈਗੀ ਮੈਂ ਤੇ ਦੇਖ ਰਹੀ ਹੈਗੀ ਹਾਂ। ਕਿ ਇੱਕਦਮ ਢਿੱਲੇ-ਢਿੱਲੇ ਜਿਵੇਂ ਇੱਕ ਅਹ ਪੁਰਾਣਾ ਫੈਸ਼ਨ ਵਾਪਿਸ ਨਹੀਂ ਆ ਜਾਂਦਾ ਪਹਿਲੇ ਢਿੱਲੇ- ਢਿੱਲੇ ਸੂਟ ਢਿੱਲੀ -ਢਿੱਲੀ ਜੀਨਸਾ ਆ, ਹਾਈ ਵੇਸਟ ਜੀਨਸ ਤੇ ਉਹੀ ਸਭ ਚੀਜ਼ਾਂ ਹੈਗੀਆਂ ਨੇ ਤੇ ਮੈ ਬੜਾ ਵਧੀਆ ਮੈਨੂੰ ਲੱਗ ਕਾ ਇਹ ਤੇ ਕੱਪੜੇ ਨਾ ਬਿਲਕੁਲ ਵਧੀਆ ਹੋ ਗਏ ਨੇ, ਕਿਉਂ ਗਰਮੀ ਦੇ ਅਕੋਰਡਿੰਗ ਹੋ ਗਏ ਨੇ ਤੁਸੀਂ ਭਾਵੇਂ ਗਰਮੀ ਚ ਵੀ ਪਾ ਲਓ, ਪਰ ਅਗਰ ਸਰਦੀ ਚ ਪਾਣਾ ਹੈ ਤੇ ਤੁਸੀਂ ਇੰਨਰ ਪਾ ਕੇ ਤੇ ਇਹ ਵੀ ਪਾ ਸਕਦੇ ਹੋ
ਹਮ
ਇਹ ਮੈਨੂੰ ਬੜਾ ਵਧੀਆ ਟਰੈਂਡ ਲੱਗਿਆ ਹੈਗਾ ਹੈ ਕਿ ਓਵਰਸਾਈਜ਼ ਜਿਹੜੇ ਅੱਜ -ਕੱਲ ਮਿਲ ਰਹੇ ਨੇ ਅਤੇ ਬਹੁਤ ਹੀ ਅੱਛੇ ਹੈਗੇ ਨੇ
ਨਹੀਂ- ਨਹੀਂ ਅੱਛੇ ਤਾਂ ਹੈਗੇ ਨੇ ਉਹ ਨਾਲੇ ਟਰੈਂਡ ਦੇ ਹਿਸਾਬ ਨਾਲ ਫਿਰ ਵੀ ਠੀਕ ਉਹ ਤੰਗ ਕੱਪੜੇ ਮੈਂ ਤੇ ਇੱਕ ਦਿਨ, ਸਾਡੇ ਇੱਥੇ ਦਾ ਇੱਕ ਫੇਮਸ ਮੋਲ ਹੈ ਫਿਨਿਕਸ ਵਾਲਾ ਫਿਨਿਕਸ ਮੋਲ ਉਹ ਹੈਗਾ ਹੈ ਵਿਮਾਨ ਨਗਰ ਚ ਪੈਂਦਾ ਕਾਫ਼ੀ ਪੌਸ਼ ਇਲਾਕੇ ਚ ਪੈਂਦਾ ਉੱਥੇ ਬਈ ਕੁੜੀਆਂ ਆ ਜਾਂਦੀ ਇੰਨੇ ਤੰਗ ਕੱਪੜੇ ਪਾ ਕੇ ਮਿਨੀ ਸਕਰਟ ਇਹ ਉਹ ਇੰਨੇ ਤੰਗ, ਮਤਲਬ ਕੀ ਫੈਸ਼ਨ ਹੈ ਗਾ ਲੇਕਿਨ ਡੱਕਣ ਵਾਸਤੇ ਬਹੁਤ ਜ਼ਰੂਰੀ ਹੈ ਦੇਖੋ ਸੂਟ ਵੀ ਐਸੀ ਪਾ ਲਵਾਂਗੇ ਅੱਛੇ ਜੇ, ਤੇ ਬੋਡੀ ਵੀ ਤੱਕਦੇ ਨਾਲੇ ਕਿੰਨੇ ਸੋਹਣੇ ਲੱਗਦੇ ਪਾਏ ਹੋਏ ਕਿੰਨੇ ਵਧੀਆ ਉਸ ਤੋਂ ਇਲਾਵਾ ਤੇ ਕੋਈ ਰੀਸ ਹੀ ਨਹੀਂ ਹੈ ਮੈਂ ਤੇ ਕਹਿੰਦੀ ਜੀਨਸ ਪੈਂਟ ਵੀ ਪਾਓ ਕੋਈ ਪ੍ਰੋਬਲਮ ਨੀ ਹੈ ਜੀਨਸ ਪਿੰਡ ਵਿੱਚ, ਲੇਕਿਨ ਉਸਦੇ ਨਾਲ ਟੋਪ ਪਾ ਲੋ, ਕੁੜਤਾ ਪਾ ਲੋੋ
ਹਾਂਜੀ, ਨਜ਼ਰੀਏ ਦਾ ਵੀ ਫ਼ਰਕ ਪੈਂਦਾ ਹੈਗਾ ਕਿ ਕਿੱਦਾਂ- ਕਿੱਦਾਂ ਦਾ ਨਜ਼ਰੀਆ ਹੈਗਾ ਇਸ ਚੀਜ਼ ਦਾ ਵੀ ਫ਼ਰਕ ਪੈਂਦਾ ਹੈਗਾ, ਹੈ ਪਰ ਅੱਜ ਕੱਲ੍ਹ ਹੁਣ ਜ਼ਮਾਨਾ ਉਹ ਨਹੀਂ ਹੈਗਾ ਹੈ ਅੱਜ ਕੱਲ੍ਹ ਤੇ ਹਰ ਤਰੀਕੇ ਦਾ ਕੱਪੜਾ ਹਰ ਬੰਦਾ ਪਾਉਂਦਾ ਹੈ ਹੈਗਾ ਬੰਦਾ ਆਪਣਾ ਕੰਫਰਟ ਜ਼ੋਨ ਸਭ ਤੋਂ ਪਹਿਲਾਂ ਦੇਖਦਾ ਜਿਸਦੇ ਚ ਕੰਫਰਟਬਲ ਹੁੰਦਾ ਹੈਗਾ ਬਾਕੀ ਉਹ ਟਾਈਮ ਪੀਰੀਅਡ ਤੇ ਗਏ, ਕਿ ਕਿਸੇ ਨੇ ਕੀ ਪਾਇਆ ਕੌਣ ਕੀ ਨਹੀਂ ਪਾ ਰਿਹਾ ਹੈਗਾ ਹੈ ਕੋਈ ਕੀ ਕਰੇਗਾ ਅੱਜ ਕੱਲ ਤਾਂ ਉਹ ਟਾਈਮ ਹੈ ਹੀ ਨਹੀਂੀ ਕਿਸੇ ਕੋਲ ਇਤਨਾ ਟਾਈਮ ਹੀ ਨਹੀਂ ਹੈ ਕਿ ਕਿਸੇ ਦੂਸਰੇ ਦਾ ਕੱਪੜਾ ਦੇਖੋ ਤੇ ਕੁਝ ਤੁਸੀਂ ਜੱਜਮੈਂਟ ਰੱਖ ਸਕਦੇ ਹੋ ਹਾਂਜੀ ਅੱਜ ਕੱਲ ਦਾ ਤੇ ਉਹ ਟਾਈਮ ਹੀ ਨਹੀਂ ਹੈਗਾ ਬਿਲਕੁਲ ਵੀ ਕਿ ਉਹ ਬੰਦਾ ਕਵੇ ਕਿ ਜੋ ਪਾਾਲੋ ਤੇ ਉਹੀ ਖੁਸ਼ ਮੇਰੇ ਬੱਚੇ ਤੇ ਕਹਿੰਦੇ ਨੇ ਮੰਮੀ ਤੁਸੀਂ ਦੇਖ ਰਹੇ ਹੋ ਘਰ ਦੇ ਕੱਪੜੇ ਬਾਹਰ ਦੇ ਕੱਪੜੇ ਤੁਸੀਂ ਇਹ ਸਭ ਨਾ ਦੇਖਿਆ ਕਰੋ ਤੁਸੀਂ ਦੇਖੋ ਜੋ ਕੰਫਰਟੇਬਲ ਹੈਗਾ ਹੈ ਮੇਰਾ ਮੁੰਡੇ ਉਹਨੂੰ ਹੈਗਾ ਕਿ ਖੁੱਲ੍ਹੇ ਤੋਂ ਖੁੱਲ੍ਹਲਾ ਕੱਪੜਾ ਮਿਲ ਜਾਵੇ ਤੇ ਉਹਦੇ ਵਾਸਤੇ ਬੈਸਟ ਹੈਗਾ ਹੈ ਉਹ ਕਹੇਗਾ ਮੰਮੀ
ਕੀ ਹੈਗਾ ਹੈ
ਬਿਲਕੁਲ ਤੁਸੀਂ ਇਹ ਨਾ ਦੇਖੋ ਮੈਂ ਕੀ ਪਾਇਆ ਕੀ ਨਹੀਂ ਪਾਇਆ ਮੈਨੂੰ ਢਿੱਲਾ ਤਾਹ ਕੱਪੜਾ ਹੋਏ ਜੋ ਮੈਨੂੰ ਪਾ ਕੇ ਮੈਨੂੰ ਕੰਫਰਟੇਬਲ ਲੱਗੇ ਮੈਨੂੰ ਸਕੂਨ ਮਿਲੇ ਤੁਸੀਂ ਮੇਰੇ ਵਾਸਤੇ ਉਹੀ ਕੱਪੜਾ ਲੈ ਕੇ ਆਓ ਹੁਣ ਮਾਰਕੀਟ ਜਾਓ ਤੇ ਕੱਪੜਾ ਕੋਈ ਇੱਕ ਵਰਾਇਟੀ ਹੈਗੀ ਹੈ ਇਤਨੀਆਂ ਵਰਾਇਟੀਆਂ ਇਤਨੀਆਂ ਵਰਾਇਟੀਆ ਹੈਗੀਆਂ ਨੇ ਕਿ ਇਨਸਾਨ ਨਾ ਅਹ ਦੇਖ ਦੇਖ ਕੇ ਹੀ ਥੱਕ ਇਤਨੀ ਵਰਾਇਟੀ ਹੈਗੀ ਹੈ ਹੁਣ ਵਰਾਇਟੀ ਇੱਕ ਚੀਜ਼ ਲੈਣ ਜਾਓ ਤੇ ਚਾਰ ਚੀਜ਼ਾਂ ਪਸੰਦ ਆ ਜਾਂਦੀਆਂ ਹੈਗੀਆਂ ਨੇ ਕਿ ਬੰਦਾ ਐ ਲਵੇ ਕਿ ਉਹ ਲਵੇ ਫਿਰ ਅ ਰੇਟ ਵੀ ਰੀਜ਼ਨੇਬਲ ਮਿਲ ਜਾਂਦੇ ਨੇ ਤੇ ਬੰਦਾ ਕਹਿੰਦਾ ਚਲੋ ਚਾਰੋਂ ਹੀ ਚੀਜ਼ਾਂ ਚੁੱਕ ਲੋ ਕੱਪੜਾ ਤੇ ਗਾ ਕੰਮ ਹੀ ਆਉਂਦਾ ਹੈ ਕਿਤੇ ਨਾ ਕਿਤੇ ਬੱਚੇ ਵੀ ਹੁੰਦੇ ਨੇ ਪਾਇਆ ਥੇ ਜਾਂਦਾ ਈ ਏ ਕੱਪੜਾ ਕੱਪੜੇ ਦੀ ਤਾਂ ਕੋਈ ਕਮੀ ਨਈ ਏ। ਜਿਨਾ ਮਰਜ਼ੀ ਲੈ ਕੇ ਪਾਈ ਚੱਲੋ ਪਾਈ ਚੱਲੋ
ਦੇਖੋ ਠੰਡ ਦਾ ਕੱਪੜਾ ਅਲੱਗ ਹੈ ਗਰਮੀ ਦਾ ਕੱਪੜਾ ਅਲੱਗ ਹੈ।
ਹਾਂਜੀ ਸਭ ਕੱਪੜੇ ਅਲੱਗ ਅਲੱਗ ਹੁੰਦੇ ਨੇ ਹੁਣ ਅ ਇਹੀ ਹੈਗਾ ਕਿ ਕੱਪਡਸ ਦੇ ਵਿੱਚ ਅ ਮੈਂ ਤੇ ਇਹੀ ਕਰਦੀ ਹੈਗੀ ਮੈਂ ਕਿਹਾ ਹੁਣ ਤੇ ਨਾ ਦੋ ਕਬਡਸ ਹੋਰ ਬਣਵਾ ਲੈਣੀ ਚਾਹੀਦੀ ਹੈਗੀ ਏ। ਇੱਕ ਰਖ ਦੋ ਵਿੰਟਰ ਇੱਕ ਰਖ ਦੋ ਸਮਮਰ ਜਿਹੜਾ ਪ ਪਤਾ ਹੈਗਾ ਕਿ ਇਹ ਗਰਮੀਆਂ ਚ ਯੂਜ ਹੁੰਦੇ ਨੇ ਔਰ ਇਹ ਸਰਦੀਆਂ ਚ ਹੁੰਦੇ ਨੇ ਤੁਸੀਂ ਲੋਕ ਆਪਣੇ ਆਪਣੇ ਕਲ ਨੂੰ ਪਾਓ ਜੋ ਮਰਜ਼ੀ ਕਰੋ ਤੇ ਕਹਿੰਦੇ ਹਾਂ ਇਹ ਗੱਲ ਤੇ ਮੰਮੀ ਤੁਸੀਂ ਸਹੀ ਕਰ ਰਹੇ ਹੋ ਮੈਂ ਕਿਹਾ ਦੇਖੋ ਕੱਪੜਾ ਉਹ ਪਾਓ ਜੋ ਖੁਦ ਨੂੰ ਵੀ ਸਕੂਨ ਦਏ ਸਾਹਮਣੇ ਵਾਲੇ ਨੂੰ ਵੀ ਸੁੂ ਕੁਨ ਦਵੇ ਕੱਪੜਾ ਉਹ ਪਾਓ
ਪਾਓ ਉਹ ਕਿ ਕੰਫਰਟੇਬਲ ਇੰਨਾ ਲੱਗੇ ਕਿ ਖੁਦ ਦਾ ਕੰਫਰਟ ਪਹਿਲੇ ਦੇਖੋ ਔਰ ਕਈ ਤੇ ਮੈਂ ਕੁੜੀਆਂ ਐਵੇਂ ਦੇਖੀਆਂ ਨਾ ਜਿਹੜੀ ਬਿਨਾਂ ਕੰਫਰਟ ਤੂਹੀ ਕੱਪੜੇ ਪਾ ਲੈਂਦੀ ਆ ਫਿਰ ਅਨਕੰਫਰਟੇਬਲ ਹੋ ਕੇ ਐਵੇਂ ਨਾ ਘੁੰਮਦੀਆਂ ਰਹਿੰਦੀਆਂ ਮਤਲਬ ਉਹਨਾਂ ਨੂੰ ਪਾਉਣ ਦਾ ਇਹ ਹੈ ਨਹੀਂ ਕਿ ਪਾਉਣਾ ਚਾਹੀਦਾ ਵੈਸਟਰਨ ਆਊਟਫਿਟ ਕੰਫਰਟੇਬਲ ਹੈ ਨਹੀਂ ਲੇਕਿਨ ਫਿਰ ਵੀ ਪਾ ਲੈਂਦੀਆਂ ਰਿਸੋ ਰਿਸੀ ਸਾਡੇ ਇੱਥੇ ਤਾਂ ਜਿਹੜੇ ਪਿੰਡ ਦੀ ਕੁੜੀਆਂ ਆਉਂਦੀ ਆ ਨਾ ਉਹ ਰਿਸੋ ਰਿਸੀ ਇੱਥੇ ਦੀ ਕੁੜੀਆਂ ਨਾਲ ਰਲਣ ਮਿਲਣ ਲੱਗ ਪੈਂਦੀ ਏ ਉਹ ਸ਼ੋਟਕੱਟ ਇਸ ਤਰ੍ਹਾਂ ਮਿਨੀ ਕ ਸਕਟ ਪਾ ਲੋ
ਉਹ ਅੱਜ ਕੱਲ੍ਹ ਦਾ ਤੇ ਟਰੈਂਡ ਹੈਗਾ ਹੈ ਤੇ ਇਹ ਉ ਸਿਸ ਵਰਕਿੰਗ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਤੇ ਫਿਰ ਅ ਡਰੈਸ ਕੋਡ ਹੁੰਦੇ ਨੇ ਨਾ ਕਈ ਆਫਿਸਸ ਵਗੈਰਾ ਡਰੇਸ ਕੋਡ ਹੁੰਦੇ ਨੇ ਤੇ ਇਹ ਤੇ ਫਿਰ ਅਹ ਚਾਹੋ ਚਾਹੇ ਨਾ ਚਾਹੋ ਇਹ ਤੇ ਸਾਨੂੰ ਫਿਟ ਕੈਰੀ ਕਰਨਾ ਹੀ ਪੈ ਜਾਂਦਾ ਹੈ। ਅੱਜ ਕੱਲ ਆਪਣੀ ਮਰਜੀ ਦੇ ਅਕੋਡਿੰਗ ਤੇ ਜਿਹੜਾ ਵਰਕਿੰਗ ਵੂਮਨਸ ਨੇ ਜਾਂ ਕੁਛ ਵੀ ਹੈ ਉਹ ਤੇ ਹੁਣ ਡਰੈਸ ਕੋਡ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈਗਾ ਏ ਕਈ ਪਾਉਂਦੀਆਂ ਏ ਹੁਣ। ਅਹ ਸਾਡੇ ਦੇ ਗੁਆਂਢ ਰਹਿੰਦੀ ਹੈਗੀ ਹੈ ਉਹ ਉਹਦਾ ਹੈਗਾ ਹੁਣ ਆਫਿਸ ਹੈਗਾ ਉਹਦੇ ਵਿੱਚ ਗਰਲਸ ਹੈਗਾ ਹੈ ਕਿ ਉਹਨਾਂ ਨੇ ਸਕਰਟਸ ਵੀ ਪਾਉਣੀ ਏ। ਫਿਰ ਉਹਦਾ ਵੇਅਰਿੰਗ ਦਾ ਬਹੁਤ ਅੱਛਾ ਸਟਾਈਲ ਹੈਗਾ। ਉਹ ਪੂਰੀ ਸਟੋਕਿੰਗਸ ਵਗੈਰਾ ਪਾ ਕੇ ਬਲੈਕ ਕਲਰ ਦੀ ਉੱਪਰ ਉਹ ਦਾ ਬਲੈਕ ਆਊਟਫਿਟ ਹੈਗਾ ਬਲੈਕ ਐਂਡ ਵਾਈਟ ਦਾ ਤੇ ਉਹ ਉਹ ਆਰਾਮ ਨਾਲ ਪਾ ਕੇ ਜਾਂਦੀ ਹੈ ਸਕਰਟ ਔਰ ਕੋਈ ਖਰਾਬ ਨਹੀਂ ਲੱਗਦਾ ਹੈਗਾ ਐ। ਉਹ ਕਹਿੰਦੀ ਠੀਕ ਹੈ ਸਕਲਟ ਐ ਬਸ ਸਕਲਟ ਵਰਗੀ ਸਕਲਟ ਪਾਈ ਏ।
ਸਟੋਕਿੰਗ ਪਾਲੋ ਅੱਛੇ ਲੱਗਦੇ। ਕਿਉਂ ਨਹੀ ਅੱਛੇ ਲੱਗਦੇ? ਸਟੋਕਿਨ ਤੇ ਅੱਜ ਕਲ ਫੈਸ਼ਨ ਹੀ ਹੈਗਾ ਆ।
ਉਹਨੇ ਸਿੱਧਾ ਕਹਿ ਤਾ ਏ ਠੀਕ ਹੈ ਕਲਚਰ ਦੇ ਅਕੋਰਡਿੰਗ ਲੱਗਦਾ ਏ। ਉਹਨੇ ਕਿਹਾ ਮੈਂ ਜੈਸੇ ਮਾਹੌਲ ਚ ਹੈਗੇ ਏ। ਜਾਂ ਸਾਡਾ ਏਰੀਆ ਕਿੱਦਾਂ ਦਾ ਹੈਗਾ ਐ ਤੇ ਮੈਂ ਇੱਕ ਅ ਬਈ ਮੇਰੇ ਏਰੀਏ ਚ ਤੇ ਕੋਈ ਐਸੀ ਪ੍ਰੋਬਲਮ ਨਹੀਂ ਹੈਗੀ ਏ ਪਰ ਮੈਂ ਕਿੱਥੋਂ ਕਿਤੇ ਅਹ ਰਿਕਸ਼ਾ ਲੈਣਾ ਏ ਜਾਂ ਤੇਰੀ ਕੈਬ ਜਿੱਥੇ ਤੱਕ ਆਏਗੀ। ਤੇ ਮੈਨੂੰ ਉੱਥੇ ਤੱਕ ਰਿਕਸ਼ਾ ਕਰਕੇ ਜਾਣਾ ਹੈਗਾ ਏ ਜਾਂ ਲੋਕਲ ਨਹੀਂ ਕਿਤੇ ਕੁਛ ਮਿਲ ਟਰਾਂਸਪੋਰਟ ਵਗੈਰਾ ਤੇ ਮੈਨੂੰ ਉੱਥੇ ਤੱਕ ਜਾਣਾ ਤੇ ਮੈਨੂੰ ਕੋਈ ਕਮੈਂਟ ਨਹੀਂ ਕਰ ਸਕਦਾ ਕਿ ਮੈਂ ਕੁਛ ਖ਼ਰਾਬ ਪਾਇਆ ਐ। ਕਿ ਮੈਂ ਐਸਾ ਨਹੀਂ ਪਾਇਆ ਤੇ ਉਹ ਐਸਾ ਪਾ ਕੇ ਜਾਂਦੀ ਹੈਗੀ ਬਹੁਤ ਅੱਛਾ ਲੱਗਦਾ ਹੈਗਾ ਐ। ਕਿ ਆਪਣਾ ਉਹ ਵੈਸਟਰਨ ਆਊਟਫਿਟ ਵੀ ਏ ਪਰ ਬਿਲ ਕੁਲ ਸਲੀਕੇ ਨਾਲ ਲੈ ਕੇ ਆਏ ਕੁਛ ਨਹੀਂ ਦੇਖੋ ਇਹ ਤੇ ਸਭ ਦੇ ਨਜ਼ਰੀਏ ਦਾ ਫਰਕ ਹੁੰਦਾ ਕਿਸੇ ਦੀ ਦੇਖਣੀ ਕਿਸ ਤਰੀ
ਨਾਲੇ ਅੱਜ ਕੱਲ ਦਾ ਮਾਹੌਲ ਵੀ ਤੇ ਬਾਹਰ ਦਾ ਬਹੁਤ ਖ਼ਰਾਬ ਹੋ ਗਿਆ ਹਨਾ ਤੇ ਉਸਦੇ ਨਾਲ ਫਿਰ ਕੁੜੀਆਂ ਸੇਵ ਵੀ ਕੀਤੀ ਤੇ ਇਹ ਕੱਪੜੇ ਪਾ ਕੇ ਅਗਰ ਕੁੜੀਆਂ ਸੇਫ ਹੈ ਤੇ ਪਾਉਣ ਨੂੰ ਕੋਈ ਦੇਣ ਨੂੰ ਕੋਈ ਪ੍ਰੋਬਲਮ ਨਹੀਂ ਹੈ। ਲੇਕਿਨ ਕੁੜੀਆਂ ਵੀ ਸੇਫ ਨਹੀਂ ਐ। ਇੰਨੀ ਚੀਜ਼ਾਂ ਸੁਣਦੇ ਨੇ ਹੈ ਕਿ ਨਹੀਂ ਡਰੈਸਿੰਗ ਸੈਂਸ ਨੂੰ ਲੈ ਕੇ
ਉਹ ਤੇ ਦੇਖੋ ਜਿਹਨਾਂ ਦਾ ਨਜ਼ਰੀਆ ਹੁਣ ਹੈ ਹੀ ਇਸ ਤਰੀਕੇ ਨਾਲ ਤੇ ਉਹਨਾਂ ਨੇ ਦੇਖਣਾ ਹੀ ਉਸ ਤਰੀ ਕੇ ਦੇ ਨਾਲ ਹੈਗਾ ਹੈ। ਫਿਰ ਹੁੰਦਾ ਨਾ ਕਿ ਜਮਾਨੇ ਦੇ ਨਾਲ ਹਰ ਚੀਜ਼ ਅਪਡੇਟ ਕਰਨੀ ਚਾਹੀਦੀ ਹੈ ਤੇ ਬੰਦੇ ਨੂੰ ਆਪਣਾ ਨਜ਼ਰੀਆ ਵੀ ਥੋੜ੍ਹਾ ਜਿਹਾ ਅਪਡੇਟ ਕਰਨਾ ਚਾਹੀਦਾ ਉਥੇ ਕਿਸ ਕਿਸੇ ਨੂੰ ਕਹਿ ਨਹੀਂ ਸਕਦੇ ਹੈਗੇ।
ਨਹੀਂ ਕਹਿ ਸਕਦੇ ਤੁਸੀਂ ਆਪਣੇ ਨਜ਼ਰੀਏ ਦਾ ਕਿਸੇ ਨੂੰ ਕਹਿ ਨਹੀਂ ਸਕਦੇ। ਕਿਸਦਾ ਕੀ ਨਜ਼ਰੀਆ ਹੈ ਕਿਸਦਾ ਕੀ ਹੈ।
ਜੋ ਤੁਹਾਨੂੰ ਬੁਰਾ ਲੱਗਦਾ ਹੈ ਉਹ ਤੁਹਾਡੇ ਆਪਣੇ ਤੱਕ ਹੈਗਾ ਐ ਪਰ ਤੁਸੀਂ ਕਿਸ ਕਿਸੇ ਨੂੰ ਅੱਜ ਕੱਲ੍ਹ ਕਹਿਣ ਦਾ ਜਮਾਨ
ਹੂੰ ਇਹ ਨਹੀਂ ਵੱਡੇ-ਵੱਡੇ ਗਾਊਨ ਪਾ ਲੋ ਫੈਸ਼ਨਨੇਬਲ ਐ। ਅੱਜ ਕਲ ਗਾਉਣ ਆ ਗਏ ਉਹ ਵੀ ਕਿੰਨੇ ਪਿਆਰੇ ਲੱਗਦੇ। ਸਵੀਟ ਲੱਗਦੇ ਨੇ ਹੈ ਕਿ ਨਹੀਂ ਉਸਦੇ ਵਿੱਚ ਵੀ ਸਰੀਰ ਪੂਰਾ ਢੱਕ ਆ ਰਹਿੰਦਾ ਕੋਈ ਪ੍ਰੋਬਲਮ ਨਹੀਂ। ਇੰਨੇ ਅੱਛੇ ਲੱਗਦੇ ਨੇ ਸੂਟ ਪਾ ਲਉ ਕੋਟਨ ਦੇ ਪਾ ਲਉ ਤੁਸੀਂ ਦੂਸਰੇ ਪਾ ਲਉ ਵਨ ਸਵੰਨੇ ਸੂਟ ਮਿਲਦੇ ਨੇ ਅੱਜ ਕੱਲ ਤੇ। ਕਿ ਨਹੀਂ। ਵਧੀਆ ਲੱਗਦੇ ਸਭ ਕੱਪੜੇ ਅੱਛੇ ਲੱਗਦੇ ਬਸ ਥੋੜਾ ਵੈਸਟਰਨ ਥੋੜਾ ਅਨਕੰਫਰਟੇਬਲ ਹੈ। ਦੇਖੋ ਸਾਡੇ ਵਰਗਿਆਂ ਨੇ ਤਾਂ ਕਦੀ ਪਾਏ ਨਹੀਂ ਐ। ਸਾਨੂੰ ਤਾਂ ਅਨਕਫਰਟੇਬਲ ਲੱਗਦੀ ਹੀ ਹੈ। ਜੀਨਸ ਜੂਨਸ ਅਸੀਂ ਪਾ ਲੈਂਦੇ ਐ ਜੀਨਸ
ਹਾਂਜੀ ਸਾਨੂੰ ਤੇ ਨਹੀਂ ਮੈਂ ਅਗਰ ਪਰਸਨਲੀ ਆਪਣਾ ਦੇਖਾਂ ਤੇ ਮੈਨੂੰ ਮੇਰੀ ਫੈਮਿਲੀ ਚ ਮੈਨੂੰ ਕਿਸੇ ਨੇ ਸੂਟ ਪਾਉਣ ਹੀ ਨਹੀਂ ਦਿੱਤਾ ਮੈਂ ਵੈਸਟਰਨ ਚ ਹੀ ਰਹੀ ਹੈਗੀ ਹਾਂ। ਮੈਂ ਲੋਅਰ ਟੀ ਸ਼ਰਟ ਜੀਨਸ ਟੋਪ ਤੇ ਮੈਂ ਉਹ ਤਾਂ ਕੁਛ ਖ਼ਰਾਬ ਨਹੀਂ ਹੁੰਦਾ। ਤਾਂ ਮੇਰੇ ਉਹਨਾ ਨੇ ਕਹਿਣਾ ਸੂਟ ਥੇ ਸਾਰੀ ਉਮਰ ਹੀ ਪਾਉਣਾ ਹੈ ਜਦੋਂ ਵੀ ਪਾਉਣਾ ਹੈਗਾ ਠੀਕ ਹੈ ਜਦ ਤੱਕ ਪਾਉਣਾ ਹੈਗਾ ਵੈਸਟਰਨ ਹੀ ਪਾਓ
ਹਾਂਜੀ-ਹਾਂਜੀ
ਹਾਂਜੀ-ਹਾਂਜੀ। ਹਾਂਜੀ, ਚੰਗਾ ਦੀਦੀ ਮੇਰੇ ਨਾ, ਕੋਈ ਆਇਆ ਹੈਗਾ ਮੈਂ ਉਹਨਾਂ ਨੂੰ ਅਟੈਂਡ ਕਰ ਲਾਂ ਠੀਕ ਹੈ, ਓਕੇ ਸਤਿ ਸ੍ਰੀ ਅਕਾਲ